ਲੋ ਸਤ੍ਰੀ ਜੀ ਕੀ ਹਾਲ ਚਾਲ ਹੈ ਬਸ ਵਧਆ ਵੀਰ ਜੀ ਤੁਸੀਂ ਸੁਣਾਓ ਕੀ ਕਰ ਕਿਵੇ
ਬਸ ਚਲੋ ਬੜੀ ਦੀ ਗੱਲ ਐ ਫੋਨ ਕਰ।
ਹਾਂ ਸਹੀ ਗੱਲ ਕਾਫੀ ਟਾਈਮ ਹੋਗਿਆ ਕਾਫੀ ਲੰਬਾ ਸਮਾਂ ਹੋ ਗਿਆ।
ਹੋਰ,
ਹਾਂ ਸਹੀ ਗੱਲ ਹੈ। ਹੋਰ ਸੁਣਾਓ ਕੀ ਗੱਲ ਐ ਅੱਜਕਲ,
ਬਾਹਰ ਕੰਮ ਲੱਗੇ ਆ ਆਪਣਾ ਕੰਮ ਕਰ ਰਿਹਾ ਆ।
ਮਾਨ ਕੁਲ ਵਰਾ,
ਮਾਲ ਇੱਥੋਂ ਲਿਆਂਦੇ ਜਗਾਦਰੀ ਤੋਂ ਲਿਆਂਦੇ ਮਾਰ ਲੋਕਲ ਜਹੜਾ ਸਸਤੇ ਵਾਲ ਬਾਕੀ ਦਿੱਲੀ ਤੋਂ ਆਦਾ ਕੁਛ ਇੰਪੋਰਟਿਡ ਆਦਾ ਚਾਈਨਾ ਤੋਂ
ਅੱਛਾ-ਅੱਛਾ,
ਹੂੰ,
ਵਧੀਆ,
ਹਾਂ ਸਪਲਾਈ ਸੁਪਲਈ ਦੇ ਹੈਗੀ ਸਾਰੀ,
ਹੋ ਸਭ ਵਧੀਆ-ਵਧੀਆ-ਵਧੀਆ, ਸਫਾਈ ਔਕਣੀ ਹੁੰਦੀ ਐ ਆਪਣੀ ਆਪਣੀ ਸਪਲਾਈ ਤਾਂ ਹੀ ਫਾਇਦਾ ਵੀ ਕੰਮ ਕਰਨ ਦਾ ਵੀ,
ਹਾਂ ਆਪਣੇ ਪੈਸੇ ਬੜੇ ਫਸ ਜਾਂਦੇ ਨੇ ਵਿੱਚ,
ਉਹ ਤਾਂ ਹੈ।
ਪੇਮੈਂਟਾਂ ਹੈਨੀ ਆਂਦੀਆਂ ਬੜੀ-ਬੜੀ ਤਿੰਨ-ਤਿੰਨ ਚਾਰ-ਚਾਰ ਮਹੀਨੇ ਹੋਏ ਤਰਲੇ ਮਾਰ ਮਾਰ ਕੇ ਰਹਿ ਪੇਮੈਂਟ ਨਹੀਂ ਦਿੰਦੇ।
ਬੜਾ ਬੁਰਾ ਹਾਲ ਏ,
ਤੁਹਾਡੇ ਉੱਥੇ ਵੀ ਇਹੀ ਹਿਸਾਬ ਹੈਗੇ। ਮੈਂ ਕਿਹਾ ਤੁਹਾਡੀ ਜਗਾਦਰੀ ਵੀ ਇਹੀ ਹਿਸਾਬ ਹੈ।
ਹਾਂ ਬਸਸਲ, ਏਦਾਂ ਹੀ ਐ ਵਧੀਆ ਘਰ ਪਰਿਵਾਰ,
ਵਧੀਆ-ਵਧੀਆ-ਵਧੀਆ,
ਹੋਰ,
ਬਾਹਦ ਜਾ ਰਹੇ ਸਲਾਹ ਬਣਦੀ ਐ ਇੱਥੇ ਹੇਮਕੁੰਟ ਸਾਹਿਬ ਜਾਣ ਦੀ,
ਅੱਛਾ ਜਾ ਰਹੇ ਕਦੋਂ-ਕਦੋਂ ਅੱਛਾ ਜੂਨ ਦੇ ਮਹੀਨੇ ਦਾ,
ਪੈਂਡਿੰਗ ਚ ਕਹਿ ਰਹੇ ਸੀ ਜਾਣਾ ਬਾਈਕਾਂ ਬੁਕ ਕਹਿਦੇ, ਹਾਂ ਬਾਈਕ ਤੇ ਮਾਏ ਬਾਈਕ ਤੇ ਬੜਾ ਲੰਬਾ ਹੋ ਸਫ਼ਰ ਕਹਿੰਦਾ ਨਹੀਂ ਬਾਈਕ ਤੇ ਜਾਣਾ ਜ ਕਹਿੰਦੇ ਨੀ ਬਾਈਕ ਤੇ ਜਾਣਾ ਜ ਬਸ ਚਲੋ ਕੋਈ ਗੱਲ ਨੀ ਬਾਈਕ ਤੇ ਚੱਲ ਜਾ ਓਕੇ ਇੱਕ ਦਿਨ ਰੁਜਗਾ ਇੱਕ ਦਿਨ ਰੁਕਾਂਗੇ
ਕੋਈ ਨਹੀਂ
ਸ਼ਹਿਰ ਚ ਰੁਕ ਫਿਰ ਅ ਵਧੀਆ ਵਧੀਆ
ਹੌਰ ਵੈਸੇ ਰਸਤੇ ਬੰਦ ਕਿਤੇ ਨੇ ਹਲੇ ਹੇਮਕੁੰਟ ਸਾਹਿਬ ਦੇ
ਉਹ ਬੰਦ ਤਾਂ ਹੈ ਨਾ ਉੱਥੇ ਹੋ ਗਈ ਬਰਸਾਤ ਬੜੀ
ਆਹੋ ਬਰਸਾਤ ਆਹੋ ਬ ਬਰਸਾਤ ਹੈ ਗਈ ਬਦਲ ਫਟ ਗਏ
ਹਮ ਤੇ ਉਹ ਤਾਂ ਉਹਨਾਂ ਨੇ ਜਿੰਨੀ ਕੇਦਾਰਨਾਥ ਬਦਰੀਨਾਥ ਗੁਰ ਸਾ ਜਿਹੜੀਿਹੜ ਯਾਤਰਾ ਸੀਆਂ ਨਾ ਪਹਾੜੀ
ਹਾਂਜੀ ਹਾਂਜੀ ਹਾਂਜੀ ਹਾਂਜੀ ਹਜੀ ਸਟੈਪ ਕਰਤੇ
ਹਮ ਹੁਣ ਹੁਣ ਦੁਬਾਰਾ ਕਰਨਾ ਇਹ ਖੁਲਦੀ
ਹਮ ਇਹ ਤਾਂ ਗਲੀ ਬੜੀ ਪਹਦੀ ਸੀ ਨਾ
ਹਾਂ ਗਰਮੀ ਹੀ ਪੈਂਦੀ ਸੀ ਗਰਮੀ ਹੁਣ ਤੇ ਇੱਥੇ ਇੱਥੇ ਤਾਂ ਹੁਣ ਮੌਸਮ ਠੀਕ ਹੋ ਗਿਆ ਮੌਸਮ ਠੰਡਾ ਹਾਂ ਇੱਥੇ ਠੰਡਾ ਹੋ ਗਿਆ ਜੀ ਮੌਸਮ ਬਾਰਿਸ਼ ਹੁੰਦੀ ਨਾ ਠੰਡ ਹੋ ਜਾਂਦੀ ਹੈ
ਉੱਥੇ ਤਾਂ ਗਰਮੀ ਹੋਣੀ ਜੀ
ਹਾਂ ਗਰਮੀ ਹੈ ਪਰ ਥੋੜਾ ਬਹੁਤ ਮੰਨਿਆ ਦਾ ਅੱਜ ਹਨੇਰੀ ਚਲਦੀ ਵੀ ਹੈ ਜੀ ਜੀ
ਟੂਟੇ ਡਿੱਗਗੇ ਉੱਥੇ
ਅੱਛਾ ਅੱਛਾ
ਹਮ ਇੱਥੇ ਬੜਾ ਇੱਥੇ ਬੜਾ ਤੂਫਾਨ ਆਆ ਤੂਫਾਨ ਤੁਫਾਨ ਨਹੀਂ ਆਉਦਾ ਰਿਹਾ ਦਿਨ ਮੀ ਅਜਂ ਵੀ ਬਾਰਿਸ਼ ਲੱਗੇ ਦੀ ਅਜਂ ਵੀ ਬਾਰਿਸ਼ ਲੱਗੀ ਦੀ ਹੈ
ਵਧੀਆ ਜੰਮੂ ਸ਼ਹਿਰ ਵਧੀਆ ਮਨ ਲ ਕੇ ਵਧੀਆ ਨਾ
ਹਾਂ, ਵਧੀਆ ਹੈਗਾ। ਮਗਰ ਗਰਮੀ ਦੇ ਮੁਕਾਬਲੇ ਬਰਾਬਰ ਹੀ ਹੈਗਾ। ਦਿੱਲੀ ਦੇ ਦਸ ਜਮੂ ਦਾ ਟੈਂਪਰੇਚਰ ਸੇਮ ਹੈਗਾ।
ਬਸਲੀਮ ਹੈ।
ਹੂੰ। ਜ਼ਿਆਦਾ ਗਰਮੀ ਹੈ ਫਿਰ ਨਹੀਂ-ਨਹੀਂ ਜਿਸੱਥੇ ਬਾਰਿਸ਼ ਹੁੰਦੀ ਨਾ। ਫੇਰ ਠੰਢ ਲੱਗਦੀ ਹੈ, ਇਸ ਤਰ੍ਹਾਂ ਟੈਂਪਰੇਚਰ ਗਰਮੀ ਪੂਰੀ ਹੁੰਦੀ ਹੈ। ਅਗਰ ਟੈਂਪਰੇਚਰ ਲੈਣਾ ਸਹੀ ਤਾਂ, ਫਿਰ ਕਿਸ਼ਤਵਾੜ, ਡੋਡਾ, ਪੁੰਛ ਉੱਥੇ ਮਜ਼ਾ ਉੱਥੇ ਟੈਂਪ ਚਦਾ ਤ੍ਰੀ- ਪੈਂਤੀ, ਤ੍ਰੀ, ਬੱਤੀ ਤੇ, ਸ਼੍ਰੀਨਗਰ ਹੁੰਦਾ ਅਠਾਈ ਸ੍ਰੀਨਗਰ ਹੁੰਦਾ ਛੱਬੀ, ਅਠਾਈ
ਸ਼ੀਨਗਰ ਕਿੰਨੀ ਦੂਰ ਹੈ ਜੰਮੂ ਤੋਂ? ਕਾਵੀ ਦੂਰ ਹੈ, ਨਾ।
ਨਾ-ਨਾ ਇਹ ਸ਼੍ਰੀਨਗਰ ਹੈਗਾ, ਇੱਥੋਂ ਕੋਈ ਦੋ ਸੌ, ਚਾਰ ਸੌ ਕਿਲੋਮੀਟਰ ਐ।
ਹੁਣ ਤਾਂ, ਟ੍ਰੇਨ ਡਾਇਰੈਕਟ ਚੱਲ ਪਈ ਹੈ। ਤਿੰਨ ਘੰਟੇ-ਤਿੰਨ ਘੰਟੇ ਸ੍ਰੀਨਗਰ, ਬਾਤਬ ਬੰਦਾ ਅੱਪ- ਡਾਊਨ ਕਰ ਸਕਦਾ, ਆ ਜਾ ਹਾਂ-ਸਵੇਰੇ ਜਾਓ, ਸ਼ਾਮੀ ਘਰ
ਹੂੰ, ਸਹੀ ਗੱਲ ਐ, ਤੇ ਵਧੀਆ। ਤਾਂ ਹਿਮਾਚਲ- ਹਿਮਚਲ ਤਾਂ ਵੈਸ ਹੀ
ਉੱਥੇ ਜਾਣ ਹਿਮਾਚਲ ਦੇ ਜਾਣ ਦਾ ਫਾਇਦਾ ਹੀ ਨਹੀਂ, ਪਹਾੜੀ ਪਾਗਲ ਹੋਏ ਨੇ।
ਹਾਂ ਪਾਗਲ ਹੋਏ ਫਿਰਦੇ ਬਾੜੀ
ਅੰਹਕਾਰੀ -ਅੰਹਕਾਰੀ ਨੇ ਮਾਰੇ ਟਾਈਮ ਨੀ ਸ ਹੋਏ ਸ ਹੋ, ਹੂੰ
ਯਾਰ ਕਹਿੰਦੇ ਕੁ ਹੋਰ ਗੱਡੀ ਜਾਂਦੇ ਜੇ ਪੰਜ- ਹਜ਼ਾਰ ਗੱਡੀ ਕਰ ਲਈ। ਫੇਰ ਉੱਥੇ ਜਾ ਕੇ ਮੈਂ ਗੱਡੀ ਰੇ ਵੇਟਦੇ ਨੇ ਆਪਣੇ
ਇੱਥੇ ਇੰਨੇ ਵਧੀਆ ਬੰਦੇ ਹੈਗੇ ਨਾ, ਮੁਸਲਮਾਨ ਹੈਲਪਿੰਗ ਨੇਚਰ ਮੀਡੀਆ ਸ਼੍ਰੀਨਗਰ ਜਾ ਕੇ ਦੇਖੋ
ਹਮ ਸਹੀ ਗੱਲ
ਮੈ ਬਹੁਤ ਵਧੀਆ ਗਿਆ ਤੁਸੀਂ ਕਿਸ਼ਤਵਾੜ ਚੱਲ ਜਾਓ ਡੋਡੇ ਜਲਓ ਸ਼੍ਰੀਨਗਰ ਤੋਂ ਵਧੀਆ ਕਿਸ਼ਤਵਾੜ ਹੈਗਾ ਹੁਣ ਮਿੰਨੀ ਸ਼੍ਰੀਨਗਰ ਮਿੰਨੀ ਉਹ ਕਹਿੰਦੇ ਸਵਿਜ਼ਰਲੈਂਡ ਇਸ਼ਤਵਾੜਨ
ਪ੍ਰਏ ਬਰ
ਪਹਾੜਾਂ ਦੇ ਮੌਸਮ ਉੱਥੇ ਬਹੁਤ ਵਧੀਆ ਕਿਸ਼ਤਵਾੜ ਦਾ
ਅੱਛਾ ਅੱਛਾ
ਠੰਡਾ ਮੌਸਮ ਜ਼ਬਰਦਸਤ ਮੌਸਮ ਹੈ
ਪੱਕੇ ਚੱਲ ਗਰਭ ਬੜੀ ਦਾ
ਪੱਖੇ ਹੈ ਨੀ ਉੱਥੇ ਕਈ ਦੇ ਪੱਖੇ ਵੀ ਨਹੀਂ ਲਾਏ ਦੇ ਤੁਸੀਂ ਇੱਥੋਂ ਸੌ ਕਿਲੋਮੀਟਰ ਦੂਰ ਚੱਲ ਜੇ ਪਤਨੀਟਾਪ ਨੱਥਾ ਟਾਪ ਕੁੱਦ
ਅੱਛ ਅੱਛਾ ਪਟਨਾ ਸਾਹਿਬ ਕਿੰਨ ਦੂਰੇ
ਹਮ ਹਮ ਆਈਓ ਨਾ ਕਿਸੇ ਲਾਭ ਬਣਾਇਓ ਚੱਕਰ ਲੈ ਜਾਗੇ
ਹਾਂ ਹਾਂਜੀ ਵੋਂ ਬਣਾ ਰਿਹਾ ਚੱਕਰ ਕੋ ਸਲਾਹ ਬਣਾਉਂਦਾ ਹੈ ਐਂਡ ਦੇਖਿਆ ਜੰਮੂ ਜੁਨ ਦੀ ਮਹੀਨੇ ਦੀ ਹਾ ਹੋਰ ਕਰਦਾ ਤੁਹਾਡੀ
ਹਾਂਜੀ ਹਾਂਜੀ ਹਾਂਜੀ ਤੁਸੀਂ ਸੁਣਾਓ ਘਰ ਪਰਿਵਾਰ ਵਧੀਆ
ਹੋਰ ਸਭ ਵਧੀਆ ਸਭ ਵਧੀਆ ਫੈਕਟਰੀ ਦੇ ਉਣਾ ਕੱਲ ਬਦ ਸੀ ਕਸਟੀ ਬੰਦ ਕਰਤਾ ਉਹ ਤੇ ਸਟੀਲ ਨੇ ਕਰੀਏ ਨਾ ਬੰਦ ਕਰਦਾ
ਅੱਛਾ-ਅੱਛਾ,
ਬੜੇ ਮਹਿੰਗਾ ਬੜਾ ਪੈਸਾ ਲਾਦਾ ਬੰਦਾ ਯਾਰ ਕੰਮੇ ਵੇਲੇ,
ਸੈਂਟਰੀ ਵਿੱਚ ਤੁਹਾਡੇ ਉਹ ਵੀ ਤੁਹਾਡੇ ਉੱਥੇ ਰਿਸ਼ਤੇਦਾਰ ਵੀ ਹੈ ਨਾ ਉਹ
ਹਾਂਜੀ-ਹਾਂਜੀ-ਹਾਂਜੀ, ਆਹ ਵਧੀਆ ਕੰਮ ਉਹਨਾਂ ਦਾ,
ਜੀ ਐੱਸ, ਪਤਾ ਨੀ ਕਿਥੇ ਹੈਗੇ, ਹਾ ਆਦਾ ਮੈ ਔਦੇ ਕੋਲੋ ਲਿਆਨਾ ਹੁੰਦਾ, ਭਾਈ ਵੀ ਲਿਖਾ
ਅੱਛਾ-ਅੱਛਾ,
ਹੂੰ,
ਕੰਮ ਵਧੀਆ-ਵਧੀਆ, ਪੈਸੇ ਲੱਗਦਾ ਨਾ ਯਾਰ
ਆਹ ਪੈਸਾ ਤੇ ਹੈ ਪੈਸਾ ਲੱਗਣਾ ਲੱਗ ਪੈਸਾ ਬੜਾ ਡੁਬਦਾ ਵੀ ਬੜਾ ਲੱਗ ਗਦਾ ਹੀ ਬੜਾ,
ਪੈਸ ਲੱਗਦਾ ਬੜਾ ਸਹੀ ਗੱਲ ਹੈ।
ਜਿੰਨਾ ਮਰਜ਼ੀ ਲਾ ਜਾਓ ਖਤਮ ਨੀ,
ਸਹੀ ਗੱਲ ਹੈ ਹੋਰ ਸੁਣਾਓ ਹਜ਼ੂਰ ਤੋਂ ਲਣਾ ਫੇਰ,
ਹਜ਼ੂਰ ਸਾਹਿਬ ਕਦੋਂ ਜਾ ਰਹੇ ਹੋ?
ਮੈਂ ਦੀਵਾਲੀ ਕੋਲ
ਅੱਛਾ ਦਿਵਾਲੀ ਤੁਹਾਡੇ ਉੱਥੇ, ਸਾਰੇ ਜਾਂਦੇ ਨੇ ਪੂਰਾ-ਪੂਰਾ ਸ਼ਹਿਰ ਜਾਂਦਾ।
ਹਾਂ ਸਮਝੋ ਪੂਰਾ-ਪੂਰਾ। ਸ਼ਹਿਰ ਖਾਲੀ ਇਥੇ ਦਾ ਮਹੱਲਾ ਮੁਹੱਲਾ ਖਾਲੀ ਸਾਰਾ
ਲੇਬਰ ਪੁਰੀ ਹੁੰਦੀ ਕੰਮ ਚੱਲੇਗਾ ਹੱਜੇ। ਕੰਮ ਮਤਲਬ ਲੇਬਰ ਚ ਲੈਂਦੀ ਲੇਬਰ ਕਹਿਦੀ ਐ ਬਈਆ ਤੂੰ ਜੇ ਤਾਂ ਲੇਬਰ ਆਂਦੀ ਹੈ ਜਾ ਕੇ ਕਿਧਰੇ
ਹਾਂ, ਉਝ ਹੁਣ ਕੀ ਕੰਮ ਰੱਖੇ ਦਾ, ਅੱਛਾ,
ਹਾਂਜੀ,
ਲੋੋਟਸ ਲ
ਅੱਛਾ ਸਟੀਲ ਦਾ ਲੋਟਾ ਚੱਲਦਾ ਇਹ ਲੋਟਾ
ਲੋਟਲਾ
ਪਿੱਤਲ ਸਟੀਲ ਦਾ ਖਾਲੀ ਸਟੀਲ ਦਾ ਪਿੱਤਲ ਦਾ ਵੀ
ਅੱਛਾ ਸਾਰੇ ਸਾਈਜ਼ ਜ਼ੀਰੋ ਇੱਕ
ਨੌ ਇੰਚੀ ਦਸ ਇੰਚੀ
ਅੱਛਾ ਨੌ ਦਾ ਦਸ
ਹ ਲ ਹੁਣ ਹੁਣ ਸਾਡਾ ਬੰਦਾ ਯਾਰ ਗਰਮੀ ਨਾ ਲੋਕੀ ਟੂਰ ਲਾਉਦੇ ਕੋਣੀ ਬਾਹਰ
ਹਮ
ਸਏ ਮਨੇ ਕਿਸ ਟਮ ਮਹੀਨਾਨ ਮਹੀਨਾ ਡੇਢ ਬੰਦਾ ਆ ਜਾਂਦਾ
ਹਾਂ ਇਸ ਲਈ ਵੈਸੇ ਹਮ ਹਮ ਇਸਰ ਤਾਂ ਵੈਸੇ ਹੀ ਮਾਰਕੀਟ ਮੰਨਦੀ ਹੈਗੀ ਹੈ
ਪਤਾੱ ਰ ਡਗਰੀਏ ਮ ਹੁਣ ਪਤਾ ਰ ਰ ਡ
ਹ
ਉਹਨ ਸੀ ਦ ਗ ਗ ਤੇ ਡਿੱਗੀ ਫ ਫਿਰ ਵ ਗ ਹ ਕੇ ਫਿਰ ਡਿਗੇਗੀ ਮਾਰਕਿਟ
ਨਹੀਂ ਉਹ ਨਹੀਂ ਹੋ ਆ ਨਾ ਇਹਨੇ ਮੋਦੀ ਨੇ ਕੀਤਾ ਹਣ ਇੱਕਲਾ ਇੱਕ ਪੁਆਇੰਟ ਕਿੰਨੇ ਕਰੋੜ ਦਾ ਕਿੰਨੇ ਲੱਖ ਕਰੋੜ ਦਾ ਸੋਨਾ ਉਨੇ ਵੇਚਦਾ
ਆਹੋ
ਇਨੇ ਉਹਨੂੰ ਗੁਲਾਮ ਕਰ ਦੇਿੰਦਾ ਮੈਂ ਇਨੇ ਫਰਾਰ ਹੋ ਜਾਣਾ ਥੋੜ੍ਹੀ ਦੇਰ ਤੱਕ
ਆਹੋ ਹੋ ਜਹੇਗਾ ਏਦਾਂ ਹੀ ਹੋ ਲਈ
ਦੇਖੋ ਕਦੋਂ ਆੁੰਦਾ ਕਿਹੜਾ ਪਦੋਂ ਦੇਨ ਆਉਂਦਾ
ਤੁਹਾਡੀ ਮਰਦ ਰੈਣਗੇ
ਸਾ ਸਾ ਥਾਲੀਆਂ ਤੜੀਆਂ ਨੀ ਥਾਲੀਆਂ ਮਾਰੀਆਂ ਥਾਲੀਆਂ ਹੋ ਜਾਣੀਆਂ
ਬੜੀ ਗੱਲ ਹੈ
ਮੋਦੀ ਬਗ ਜਿਹੜੇ ਭਣੇ ਨਾ ਬਹੁ ਵਧੀ ਵਧੀਆ ਵਧੀਆ
ਪ੍ਰਆ ਹਾਂ ਆਏ ਹੋਏ ਆ।
ਠੀਕ ਐ, ਠੀਕ ਐ।
ਹੂੰ, ਓਕੇ ਭਾਜੀ ਓਕੇ। ਹਾਂਜੀ ਹਾਂਜੀ ਹਾਂਜੀ ਓਕੇ ਓ ਓਕੇ ਭਾਜੀ ਓਕੇ ਬਾਏ ਸਤਿ ਸ਼੍ਰੀ ਅਕਾਲ ਜੀ।
ਅੱਛ